ਅੱ
ਹੈਲੋ!
ਹੈਲੋ, ਸਤਿ ਸ਼੍ਰੀ ਅਕਾਲ ਜੀ
ਸਾਸਰੀ ਕਾਲ ਜੀ, ਕੀ ਹਾਲ ਚਾਲ ਜੀ ਠੀਕ ਹੋ
ਵਧੀਆ ਹੋਰ ਤੁਸੀਂ ਦੱਸੋ ਠੀ
ਹਾਂਜੀ ਮੈਂ ਵੀ ਠੀਕ ਆਂ ਜੀ, ਹੋਰ ਸਨਾਓ।
ਪਾਣੀ ਹੋ ਗਿਆ ਤੁਹਾਡਾ
ਹਾਂਜੀ ਰੋਟੀ-ਪਾਣੀ ਖਾ ਲਿਆ ਵਾ, ਤੁਸੀਂ ਸਨਾਓ ਖਾ ਲਿਆ ਰੋਟੀ-ਪਾਣੀ?
ਹਾਂਜੀ-ਹਾਂਜੀ।
ਅੱਛਾ ਜੀ, ਅੱਜ ਕੱਲ ਤਾਂ ਬੰਦਾ ਬਾਹਰ ਦਾ ਵੀ ਨ ਜ਼ਿਆਦਾ ਆਵੇ ਬਮਾਰ ਹੋ ਜਾਂਦੀ ਆ
ਸਹੀ ਗੱਲ ਆ ਬਾਹਰਲੇ ਖਾਣੇ ਨੇ ਬਾਹਰਲੇ ਖਾਣੇ ਲੋਕਾਂ ਦੀ ਮਤਲਬ ਕਿ ਬਿਮਾਰੀਆਂ ਕਿੰਨੀਆਂ ਲੱਗ ਰਹੀਆਂ ਏ, ਬਾਹਰਲੇ ਖਾਣੇ ਤੋ ਬਾਦ ਫਿਰ ਉਸ ਤੋਂ ਅੱ
ਹਾਂਜੀ ਇਹ ਤਾਂ ਹੈ ਹੀ ਸਾਡੇ ਪਿੰਡ ਵੀ ਆ, ਬੱਚੇ ਪਰ ਹਟਦੇ ਨੀ ਨਾ ਬੱਚੇ ਜਿੱਦ ਕਰਦੇ ਨੂਡਲ ਖਾਣੇ, ਬਰਗਰ, ਪੀਜ਼ਾ ਮਤਲਬ, ਬਹੁਤ ਬਾਹਰ ਦਾ ਜੇ ਖਾਂਦੇ ਆ ਫਿਰ ਤਾਂ ਹੀ ਬਿਮਾਰ ਹੁੰਦੇ ਆ
ਹੁੰ ਸਹੀ ਗੱਲ ਆ ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਾ ਹੁਣ ਰੋਜ਼ ਦਾ ਬਾਹਰ ਨੂੰ ਖਾਣਾ ਤੁਹਾਨੂੰ ਲੱਗਦਾ ਹੀ ਸਹੀ ਆ।
ਹਾਂਜੀ ਮੈਨੂੰ ਲੱਗਦਾ ਹੈ, ਬਿਲਕੁਲ ਹੀ ਸਹੀ ਹੈ, ਇਹ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹਿੱਸਾ ਬਣ ਚੁੱਕਿਆ ਹੈ
ਹੂੰ ਅੱਜ ਦੇ ਸਮੇਂ 'ਚ ਫਾਸਟ। ਫੂਡ, ਹੁਣ ਸਾਡੀ ਜ਼ਿੰਦਗੀ ਦਾ ਇੱਕ ਆਮ ਹੀ ਹਿੱਸਾ ਬਣ ਗਿਆ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ ਨੂੰ ਪਸੰਦ ਕਰਦਾ ਹੈ।
ਹਾਂਜੀ ਇਹ ਗੱਲ ਤਾਂ ਹੈਗੀ ਹੈ ਜਦਕਿ ਬਜ਼ੁਰਗ ਵੀ ਅ ਫਾਸਟ ਫੂਡ ਖਾਉਣਾ ਪਸੰਦ ਕਰਦੇ, ਮੈਂ ਬਜ਼ੁਰਗ ਵੀ ਦੇਖ ਕਿ, ਆ ਹਾਂਜੀ।
ਪਰ ਇਹ ਵੀ ਹੈ ਨਾ ਇਹ ਖਾਣਾ ਜਲਦੀ ਤਿਆਰ ਹੋ ਜਾਂਦਾ ਤੇ ਸਵਾਦਿਸ਼ਟ ਲੱਗਦਾ ਹੈ ਇਸ ਲਈ ਲੋਕ ਇਸਨੂੰ ਜ਼ਿਆਦਾ ਖਾਂਦੇ ਆ ਫੇਰ ਉਸ ਤੋਂ ਬਾਅਦ ਉਹ ਫਿਰ ਬਿਮਾਰੀਆਂ ਵੀ ਲਗਦੀਆ ਇਹਨਾਂ ਨੂੰ ਪਚਣ ਨੂੰ ਵੀ ਟਾਈਮ ਲੱਗਦਾ
ਹਾਂਜੀ ਇਹ ਤਾਂ ਗੱਲ ਹੈ, ਸਵਾਦ ਤਾਂ ਹੁੰਦਾ ਵਾ ਪਰ ਪਚਣ ਨੂੰ ਵੀ ਟਾਈਮ ਲਿਆਂਦਾ ਵਾ ਤੇ ਬਿਮਾਰੀਆਂ ਇਹ ਦੇ ਨਾਲ ਲੱਗਦੀਆਂ, ਇਸ ਲਈ ਸਾਨੂੰ ਇਹ ਖਾਣਾ ਖਾ ਲੈਣਾ ਚਾਹੀਦਾ ਲੇਕਿਨ ਪਰਹੇਜ਼ ਨਾਲ, ਮਹੀਨੇ 'ਚ ਕੀਤੇ ਇੱਕ ਦੋ ਵਾਰੀ ਖਾ ਲੀਏ ਤਾਂ ਵਧੀਆ ਹੈ ਕਿਉਂਕਿ ਬੱਚੇ ਬਹੁਤ ਬਿਮਾਰ ਹੋ ਰਹੇ ਹੈ
ਹਮ
ਸੋ ਇਸਦਾ ਸਾਨੂੰ ਕੋਈ ਫਾਇਦਾ ਤਾਂ ਹੈ ਨਹੀਂ, ਨੁਕਸਾਨ ਹੀ ਹੈ ਬੱਚਿਆਂ ਦੀ ਸਿਹਤ ਖ਼ਰਾਬ ਹੋ ਰਹੀ ਹੈ ਆਪਣੀ ਸਿਹਤ ਖ਼ਰਾਬ ਹੋ ਰਹੀ ਹੈ, ਇਸ ਨਾਲ ਮੋਟਾ ਪਨ ਆਉਂਦਾ ਵਾ, ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਸਾਡੇ ਸਰੀਰ ਲਈ ਹਾਨੀਕਾਰਕ ਹੈ ਇਸ ਲਈ ਜੰਕ ਫੂਡ, ਫਾਸਟ ਫੂਡ ਬਹੁਤ ਬਹੁਤ ਰੇਅਰ ਖਾਣਾ ਚਾਹੀਦਾ ਸਾਨੂੰ।
ਫੂਡ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਨਾ ਵੀ ਲੋਕੀ ਆਪਣੀ ਜ਼ਿੰਦਗੀ ਚ ਇੰਨਾ ਜ਼ਿਆਦਾ ਵਿਅਸਤ ਤਾਂ ਕਿ ਉਹਨਾਂ ਕੋਲ ਸਮਾਂ ਹੀ ਨਹੀਂ ਹੈ ਕਿ ਉਹ ਆਪਣਾ ਭੋਜਨ ਤਿਆਰ ਕਰ ਸਕਣ।
ਹਾਂਜੀ ਇਹ ਵੀ ਹੈਗੇ ਆ ਕਈਆਂ ਦਾ ਦਿਲ ਨੀ ਕਰਦਾ ਕੰਮ ਬਣਾਉਣ ਨੂੰ ਕੰਮ ਤੋਂ ਬਚਣ ਦੇ ਮਾਾਰੇ ਫਾਸਟ ਫੂੜ ਖਾਂਦੀ ਹਾਂ
ਬੱਚੇ ਵੀ ਹੁਣ ਦੇਖੋ ਘਰ ਦੇ ਖਾ ਸਾਦੇ ਖਾਣੇ ਦੀ ਜਗ੍ਹਾ। ਉਹ ਬਾਹਰਲਾ ਖਾਣਾ ਜ਼ਿਆਦਾ ਪਸੰਦ ਕਰ ਰਹੇ ਆ। ਜਿਹਨਾਂ ਨਾਲ ਫਿਰ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਉਹਨਾਂ ਦੇ ਸਰੀਰ 'ਚ ਵੀ ਹਾਨੀਕਾਰਕ। ਮਤਲਬ ਅਹ ਬੱਚੇ ਹੁਣ ਤੁਸੀਂ ਦੇਖਲੋ ਵੱਡਾ ਜਿੰਨਾ ਬੱਤੀ ਸਾਲ ਤੋਂ ਬਾਅਦ ਉਹਨਾਂ ਦੇ ਗਿਆ ਸੀ। ਕਿ ਬਣੀ ਰਹਿੰਦੀ ਹੈ।
ਹਾਂਜੀ ਇਹ ਵੀ ਗੱਲ ਹੈਗੀ ਆ ਅੱਜ ਕੱਲ੍ਹ ਦੇ ਛੋਟੇ ਛੋਟੇ ਬੱਚੇ ਨਹੀਂ ਠੀਕ ਰਹਿੰਦੇ ਮੈਂ ਕਈ ਦੇਖੀਏ ਜਿਹੜਾ। ਫੂਡ ਪੁਆਇਜਨਿੰਗ ਹੋ ਜਾਂਦੀ ਹੈ ਉਹਨਾਂ ਨੂੰ ਬਾਹਰ ਦਾ ਖਾਣਾ। ਖਾਣ ਤੋਂ ਬਾਅਦ ਤੇ ਬਾਅਦ 'ਚ ਵਿਚਾਰਿਆਂ ਨੂੰ ਬਹੁਤ ਦਰਦਾਂ ਹੁੰਦੀਆਂ ਵਾ ਢਿੱਡ। ਹੁੰ ਜਦੋਂ ਫੂਡ ਪੁਆਇਜ਼ਨਿੰਗ ਹੋ ਜਾਂਦੀ ਆ ਫੂਡ ਪੁਆਇਜ਼ਨਿੰਗ ਹੁੰਦੀ ਤਾਂ ਗੰਦੇ ਖਾਣੇ ਕਰਕੇ ਜਾਂ ਤਲੇ ਭੁੰਨੇ ਖਾਣੇ ਕਰਕੇ ਗੰਦੇ ਤੇਲ ਚ ਬਹੁ ਸਮਾਨ ਬਣਾ ਦਿੰਦੇ ਜਾਂ ਫਿਰ ਕੁਛ ਨਾ ਕੁਛ ਜਿੱਦਾਂ। ਤੁਹਾਨੂੰ ਕੀ ਪਤਾ ਉਹ ਕਿਵੇਂ ਬਣਾਉਂਦੇ ਆ ਫਾਸਟ ਫੂਡ ਸਾਡੇ ਅੱਖਾਂ ਦੇ ਸਾਹਮਣੇ। ਰੈਡੀਮੀ ਨਾ ਕੀਤਾ ਜਾਂਦਾ ਗੰਦਾ ਤੇਲ ਹੀ ਹੁੰਦਾ ਹੋਣਾ ਬੱਚਾ। ਤਾਂ ਬੱਚੇ ਬਿਮਾਰ ਹੋ ਜਾਂਦੇ ਆ ਫੂਡ ਪੁਆਇਜਨਿੰਗ ਹੋ ਜਾਂਦੀ ਆ ਮੈਨੂੰ ਮੈਨੂੰ ਤੇ ਨਹੀਂ ਲੱਗਦੀ ਫਾਸਟ ਫੂਡ ਦੀ।
ਪਰ ਫਾਸਟ ਫੂਡ ਦੇ ਬਹੁਤ ਨੁਕਸਾਨ ਵੀ ਜਿੱਦਾਂ ਇਹਦੇ ਵਿੱਚ ਤੇਲ ਨਮਕ ਇੰਨੀ ਕੈਲਰੀ ਵੱਧ ਹੁੰਦੀ ਆ। ਇਸ ਨਾਲ ਮੋਟਾਪਾ ਪੇਟ ਦੀਆਂ ਸਮੱਸਿਆਵਾਂ ਸਰੀਰ ਕਮਜ਼ੋਰੀ ਵੱਧਦੀਆਂ ਹਨ। ਜਿੱਦ ਇਹਦੇ ਨਾਲ ਸਾਨੂੰ ਪ੍ਰੋਟੀਨ ਘੱਟ ਮਿਲਦਾ ਜੇ ਸਾਨੂੰ ਪ੍ਰੋਟੀਨ ਘੱਟ ਮਿਲਾਂਗੇ ਸਾਡੇ ਚ ਜ ਸਾਡੇ ਸਰੀਰ ਚ ਕਮਜ਼ੋਰੀ ਆ ਗਏ ਤੇ ਜੇ ਆਪਾਂ ਕੈਲਰੀ ਵੱਧ ਲਵਾਂਗੇ ਉਹਨਾ ਸਾਡੇ ਸਰੀਰ ਚ ਮੋਟਾਪਾ ਨਾਲ ਜਿਹਦੇ ਨਾਲ ਗੈਸ ਬਣਦੀ ਫਿਰ ਤੋਂ ਬਾਅਦ ਹੀ ਬਿਮਾਰੀਆਂ ਲੱਗਣੀਆਂ ਸ਼ੁਰ ਹੁੰਦੀਆਂ ਉਸ ਤੋਂ ਬਾਅਦ ਬੰਦਾ ਡਾਕਟਰ 'ਤੇ ਜਾਣਾ ਸ਼ੁਰੂ ਕਰ ਦਿੰਦਾ
ਹਾਂਜੀ ਇਹ ਗੱਲ ਤੁਸੀਂ ਬਿਲਕੁਲ ਸਹੀ ਕਹਿ ਹੈ। ਅੱਜ ਕੱਲ੍ਹ ਦੇ ਮੈਗੀ ਘਰੇ ਬਹੁਤ ਖਾਂਦੇ ਆ ਜੇ ਘਰੇ ਕੁੱਛ ਖਾਣ ਹੀ ਨੀ ਹੈਗਾ ਤਾਂ ਝੱਟ ਪਟ ਮੈਗੀ ਬਣਾ ਲੈਣਗੇ
ਹੁਣ ਤੁਸੀਂ ਦੇਖੋ ਮੈਗੀ ਨੂੰ ਪਚਣ ਚ ਬੱਤਰ ਘੰਟੇ ਲੱਗਦੇ ਮੈਦੇ ਨੂੰ ਪਚਣ ਚ
ਹਾਂਜੀ ਇਹ ਤਾਂ ਹੈ ਪਰ ਲੋਕਾਂ ਦੀ ਸਵਾਦ ਦੇਖਦਾ ਹਰ ਕੋਈ ਉਹਨਾਂ ਨੂੰ ਪਚ ਪਚਾਉਣ ਦਾ ਕੋਈ ਮਤਲਬ ਨਹੀਂੀ ਹੁੰਦਾ
ਹੂੰ ਸਹੀ ਗੱਲ ਆ। ਪਰ ਇਹਨੂੰ ਆਪਾਂ ਨੂੰ ਵੀ ਨੁਕਸਾਨ ਆ ਕਿਤੇ ਨਾ ਕਿਤੇ ਹੌਲੀ ਹੌਲੀ ਹੌਲੀ ਫਿਰ ਇਹ ਸਲੋ ਪੁਆਇਜਨ ਹੁੰਦਾ ਪਤਾ ਹੌਲੀ ਹੌਲੀ ਸਾਨੂੰ ਹੀ ਨੁਕਸਾਨ ਕਰਦਾ
ਹਾਂਜੀ।
ਹੂੰ ਹੌਲੀ ਹੌਲੀ ਹੌਲੀ ਹੌਲੀ ਤੇ ਸਾਡੇ ਸਰੀਰ 'ਚ ਅਸਰ ਪਾਏ ਹੀ ਜਾਣਾ ਪਾਏ ਹੀ ਜਾਣਾ ਜਿਹਦੇ ਨਾਲ। ਫਿਰ ਸਾਡਾ ਇੱਕ ਇੱਕ ਕਿਸੇ ਨਾ ਕਿਸੇ ਸਾਨੂੰ ਫਿਰ ਪ੍ਰੋਬਲਮਾਂ ਸ਼ੁਰੂ ਹੋ ਜਾਂਦੀਆਂ ਫਿਰ ਡਾਕ ਟਰਾਂ ਦੀਆਂ ਦੁਕਾਨਾਂ ਭਰਨੀਆਂ ਸ਼ੁਰੂ ਹੁੰਦੀਆਂ।
ਹਾਂਜੀ ਇਹ ਤਾਂ ਗੱਲ ਤੁਹਾਡੀੇ ਲਈਣੀ ਸਹੀ ਹੈ ਜੀ
ਹਮ ਇਹ ਚੰਗੀਆਂ ਚੀਜ਼ਾਂ ਨੀ ਆ ਕਿਉਂਕਿ ਦੇਖੋ ਗੰਦਾ ਤੇਲ ਕਿੰਨਾ ਗੰਦਾ ਤੇਲ ਹੁੰਦਾ ਹੈ ਉਹਦੇ ਵਿੱਚ ਹੀ ਉਹ ਤਲ ਤਲ ਕੇ ਬਾਰ ਵਾਰ ਦਸ ਦਸ ਵਾਰੀ ਤੱਲਲੀ ਜਾਂਦੇ ਇੱਕ ਚੀਜ਼ ਨੂੰ
ਹਾਂਜੀ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ
ਹੂੰ ਇਸ ਤੋਂ ਬਾਅਦ ਉਹ। ਏਦੀ ਰੇਹੜੀ ਤੇ ਖੜੇ ਮੱਖੀਆਂ ਵਗੈਰਾ ਉਹ ਗੰਦਗੀ ਵੀ ਸਾਡੇ ਅੰਦਰ ਹੀ ਜਾਂਦੀ ਹੈ।
ਹਾਂਜੀ ਇਹ ਤਾਂ ਹੈ ਹੀ ਤੁਸੇ ਕਹਿ ਰਹੇ
ਹਮ ਫਿਊ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ।
ਹਾਂਜੀ ਇਹ ਤਾਂ ਹੈ ਹੀ ਜਦ ਬਹੁਤ ਤਰੀ। ਕਰਦੇ ਹੋਣੇ ਫਾਸਟ ਫੂਡ ਖਾਣ ਲੱਗਿਆ।
ਹਾਂਜੀ।
ਹਾਂਜੀ।
ਹਾਂਜੀ, ਬੋਲੋ।
ਮੈਂ ਕਿਹਾ ਤੁਸੀਂ ਤਾਂ ਬਹੁਤ ਪਰਹੇਜ਼ ਕਰਦੇ ਹੋਣੇ ਫਾਸਟ ਫੂਡ ਤੋਂ,
ਹਾਂਜੀ, ਮੈਂ ਖਾਂਦੀ ਨੀ ਬਿਲਕੁਲ ਹੀ ਨਹੀਂ ਖਾਂਦੀ ਅਵਇਡ ਹੀ ਕਰਦਾ ਫਾਸਟ ਫੂਡ ਕਿਉਂਕਿ ਇਹਦੇ ਨਾਲ ਬੰਦੇ ਦੀ ਸਿਹਤ ਨਹੀਂ ਠੀਕ ਰਹਿੰਦੀ ਫਿਰ ਫ਼ਾਇਦਾ ਨਹੀਂ।
ਹੁਣ ਕੋਈ ਤਕਲੀਫ਼ ਹੋ ਗਈ ਸੀ ਗਰਮੀਆਂ ਦੀ ਗੱਲ ਹੀ ਹੈ। ਪਿਛਲੇ ਮਹੀਨੇ ਦੀ, ਮੈਂ ਉਸ ਤੋਂ ਬਾਅਦ ਜੀ ਛੱਡ,
ਅੱਛਾ-ਅੱਛਾ।
ਹਾਂ, ਇਹ ਨ ਕਰਦਾ ਹੁਣ ਫ
ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਮੈਮ ਬਿਲਕੁਲ ਵੀ,
ਮੈਂ ਕਿਹਾ ਮੈਮ ਹੁਣ ਤਾਂ ਫਾਸਟ ਫੂਡ ਫਾਸਟ ਫੂਡ ਖਾਣ ਨੂੰ ਜੀਅ ਨਹੀਂ ਕਰਦਾ
ਹੂੰ, ਸਹੀ ਗੱਲ ਆ।
ਹਾਂਜੀ।
ਹੂੰ, ਉਹ ਤਾਂ ਫਿਰ ਬਿਮਾਰੀ ਦਾ ਘਰ ਹੀ ਹੋ ਗਿਆ ਨਾ ਆਪਾਂ ਆਪ ਹੀ, ਬੰਦਾ ਆਪ ਹੀ ਜਿੰਮੇਵਾਰ ਆਪਣੀ ਬਿਮਾਰੀ ਦਾ ਕੋਈ ਹੋਰ ਨਹੀਂ ਹੁੰਦਾ।
ਹਾਂਜੀ ਮੈਮ, ਇਹ ਤਾਂ ਗੱਲ ਹੈ ਤੁਹਾਡੀ,
ਹੂੰ, ਉਹੀ ਬੰਦਾ ਸੋਚੇ ਵੀ ਮੈਂ ਜਿੱਥੇ ਦੋ ਚੀਜ਼ਾਂ ਖਾਣੀਆਂ ਉੱਥੇ ਇੱਕ ਖਾ ਲਵਾਂ ਉਹਨੂੰ। ਘੱਟ ਕੈਲਰੀ ਮਿਲੂਗੀ ਘੱਟ ਉਹਦੇ ਗੈਸ ਬਣੂਗੀ ਘੱਟ ਮੋਟਾਪਾ ਆਉਗਾ ਪਰ ਸਾਨੂੰ ਜ਼ਿਆਦਾ ਤਾਂ ਜ਼ਿਆਦਾ ਨਹੀਂ ਸਿਰਫ ਮਹੀਨੇ ਚ ਇੱਕ ਦੋ ਵਾਰ, ਪਰ ਲੋਕੀ ਹਫ਼ਤੇ ਚ ਚਾਰ ਵਾਰੀ ਖਾਂਦੇ ਫਾਸਟ ਫੂਡ ਦੋ ਵਾਰੀ ਰੋਟੀ ਖਾਂਦੇ।
ਹਾਂਜੀ ਮੈਮ, ਇਹ ਤਾਂ ਹੈ ਆ ਅੱਜ ਕੱਲ੍ਹ, ਤੁਹਾਡੇ ਸਾਹਮਣੇ ਆਈ ਆ ਜ਼ਮੈਟੋ ਸਵੀਗੀ ਇੰਨਾ ਟਰੈਂਡ ਤੇ ਚੱਲਦਾ ਵਾ ਨਾ ਇੰਨੇ ਤਾਂ ਪਾਰਸ ਸਮਝ ਨਹੀਂ ਆਉਂਦੀ ਜਿਨ੍ਹਾਂ ਨੇ ਲੋਕਾਂ ਦੇ ਘਰ ਜ਼ਮੈਟੋ ਸਵਿਗੀ ਆਉਣ ਲੱਗ ਪਿਆ ਵਾ।
ਹੂੰ, ਸਹੀ ਗੱਲ ਆ।
ਲੋਕਾਂ ਨੇ ਫਾਸਟ ਫੂਡ ਨੂੰ ਆਪਣੀ ਹੈਬਿਟ ਬਣਾ ਲਿਆ ਵਾ ਜਿਸ ਨਾਲ ਹੁਣ ਉਹ ਸਾਰੇ ਮਜਬੂਰ ਆ। ਇਹ ਅਕਲ ਓਣੀ ਦੇਰ ਨੀ ਲੋਕਾਂ ਨੂੰ ਆਉਣੀ ਜ਼ਰੂਰੀ ਫੇਰ ਬਿਮਾਰ ਨਹੀਂ ਹੁੰਦਾ ਕਿਉਂਕਿ ਮੈਂ ਵੀ ਪਹਿਲਾਂ ਬਹੁਤ, ਫਾਸਟ ਫੂਡ ਕੰਸੀਊਮ ਕਰਦੀ ਸੀ ਬਟ ਜਿਸ ਦਿਨ ਮੇਰੇ ਜਿਸ ਦਿਨ ਮੈਨੂੰ, ਪੋਇਜ਼ਨਿੰਗ ਹੋਈ ਮੈਂ ਉਸ ਤੋਂ ਬਾਅਦ ਹੀ ਖਾਣਾ ਬੰਦ ਕੀਤਾ ਮੈਂ ਬਹੁਤ ਬੀਮਾਰ ਰਹੀ ਸੀ ਤੇ ਮੇਰੇ ਪੇਟ ਚ ਇੰਨੀ ਦਰਦ ਹੋਈ ਉਸ ਤੋਂ ਬਾਅਦ, ਮੈਂ ਸਮਝ ਗਈ ਕਿ ਹੁਣ ਮੈਂ ਨਹੀਂ ਖਾਣਾ ਮੈਂ ਛੱਡ ਹੀ ਦਿੱਤਾ।
ਨਹੀਂ ਖਾਓ ਤੁਸੀਂ ਕਦੇ ਕਦੇ ਖਾਣ ਦਾ ਕੋਈ ਡਰ ਨਹੀਂ ਏ।
ਹਾਂਜੀ, ਉਹ ਤਾਂ ਹੈ ਪਰ ਹੁਣ ਦਿਲ ਹੀ ਨਹੀਂ ਕਰਦਾ ਖਾਣ ਨੂੰ ਇੱਕ ਵਾਰੀ ਜਦੋਂ ਦਿਲ ਮਰ ਜਾਵੇ ਨਾ, ਤੇ ਜੀ ਨੀ ਕਰ
ਸਹੀ ਗੱਲ ਆ, ਹੂੰ, ਇਹ ਤਾਂ ਲੋਕ ਸਾਨੂੰ ਮੈਨੂੰ ਲੱਗਦਾ ਪਿੰਡਾਂ ਸ਼ਹਿਰਾਂ ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਵੀ ਨਾ ਖਾਓ ਵੀ ਇਹਦੀਆ ਬਿਮਾਰੀਆਂ ਮਤਲਬ ਕਿ ਇਹਨਾਂ ਦੇ ਉਹਨਾਂ ਦਾ ਸੋਚ ਕੇ ਚੱਲਣਾ ਚਾਹੀਦਾ ਤਾਂ ਹੀ ਮੈਨੂੰ ਲੱਗਦਾ ਲੋਕ, ਲੋਕਾਂ ਨੂੰ ਸਮਝ ਆਉਣੀ ਨਹੀਂ ਤਾਂ ਫੇਰ ਆਪਣੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਵੀ ਖ਼ਰਾਬ ਹੁੰਦੀਆਂ ਜਾਣੀਆ।
ਨੂੰ ਸਮਝਣ ਦੀ ਲੋੜ ਹੈ ਵੀ ਤੇ ਜੀ ਹਾਂਜੀ।
ਤੁਹਾਡੀ ਆਵਾਜ਼ ਨੀ ਆ ਰਹੀ ਮੈਮ,
ਹਾਂਜੀ,
ਹਾਂਜੀ, ਬੋਲੋ ਤੁਸੀਂ ਕੀ ਕਹਿੰਦੇ ਸੀ।
ਮੈ ਕਿਹਾ ਮੈਮ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਏ ਸਾਡੇ ਸਿਹਤ ਲਈ ਨਹੀਂ ਠੀਕ, ਅਹ ਹਰੇਕ ਪੇਰੈਂਟਸ ਆਪਣੇ ਬੱਚਿਆਂ ਨੂੰ ਰੋਕਣਾ ਚਾਹੀਦਾ ਵੈ। ਸ ਨਹੀਂ ਪ੍ਰੋਵਾਈਡ ਕਰਨਾ ਚਾਹੀਦਾ ਅਗਰ ਉਹ ਜਿੱਦ ਵੀ ਕਰਦੇ ਆ ਕਿਉਂਕਿ ਉਹਨਾਂ ਲਈ ਮਾੜੀ ਹੈ ਇਹ ਚੀਜ਼
ਨਹੀਂ ਹੋਰ ਵੀ ਆਟੇ ਦਾ ਵੀ ਬਹੁਤ ਕੁੱਛ ਬਣਦਾ ਆ, ਉਹਨਾਂ ਨੂੰ ਉਹੀ ਸੇਮ ਚੀਜ਼ ਹੁਣ ਆਟੇ ਦੇ ਨਿਊਡਲ ਆ ਗਏ ਆ ਪੋਹਾ ਆ ਗਿਆ ਆਟੇ ਦਾ, ਆਹ ਸੋਰੀ ਉਹਨੂੰ ਕਿਆ ਕਹਿੰਦੇ ਹੁੰਦੇ ਓਟਸ ਆ ਗਏ ਆਟੇ ਦੇ ਇਹ ਚੀਜ਼ਾਂ ਉਹਨਾਂ ਨੂੰ ਬਣਾ ਕੇ ਦੇਣੀਆਂ ਚਾਹੀਦੀਆਂ ਆ
ਹਾਂਜੀ ਮੈਂਮ ਏ ਤੇ ਤੁਸੀ ਸਹੀ ਕਿਹਾ, ਪਰ ਬੱਚੇ ਜਿੱਦ ਕਰਦੇ ਤੇ ਫਿਰ ਮਾਂ ਪਿਓ ਨੂੰ ਉਹਨਾਂ ਦੇ ਪਿੱਛੇ ਲੱਗਣਾ ਪੈਂਦਾ ਐ
ਕਈ ਵੇਲੇ ਏਦਾਂ ਹੁੰਦਾ ਪਰ ਜੇ ਅਸੀਂ ਇਹਨਾਂ ਦੀਆਂ, ਛੋਟੀਆਂ ਜਿੱਦਾਂ ਪਗਾਵਾਂਗੇ ਫੇਰ ਵੱਡੇ ਹੋ ਕੇ ਹੋਰ ਵੀ ਜਿੱਦ ਕਰੂਗੇ, ਇਹ ਵੀ ਪਤਾ ਤੁਹਾਨੂੰ
ਹਾਂਜੀ ਮੈਮ ਇਹ ਵੀ ਹੀ ਏ, ਬਟ ਗ਼ਲਤ ਗੱਲ ਐ
ਪਰ ਆ ਆਪਾਂ ਉਹਨਾਂ ਦੀਆਂ ਜਿੱਦਾਂ ਤਾਂ ਪਗਾਉਦੇਂ, ਪਰ ਇੱਕ ਇੱਕ ਮਤਲਬ ਫੇ ਉਹਨਾਂ ਦਾ ਆਪਾਂ- ਅੱਗ ਅੱਗਲੀ ਜ਼ਿੰਦਗੀ ਬਗਾੜ ਰਹੇ ਹਾਂ ਉਹਨਾਂ ਦੇ, ਮੈਦੇ ਖ਼ਰਾਬ ਕਰ ਰਹੇ ਉਹਨਾਂ ਦੇ ਲੀਵਰ ਖ਼ਰਾਬ ਕਰ ਰਹੇ ਅੱਜ ਕੱਲ ਤਾਂ ਤੁਸੀਂ ਚੱਕੋ ਇੱਕ ਬੰਦਾ ਚੱਕੋ ਫ ਲੀਵਰ ਕਦੇ ਵੀ ਲੀਵਰ ਨਹੀਂ ਸਹੀ ਹੋਨਾ ਫੈਟੀ ਹੋਣਾ ਲੀਵਰ
ਹਾਂਜੀ ਮੈਮ ਇਹ ਤਾਂ ਤੁਹਾਡੀ ਬਿਲਕੁਲ ਗੱਲ ਸਹੀ ਹੈ ਅੱਜ ਕੱਲ ਤਾਂ ਬਹੁਤ, ਛੋਟੇ ਬੱਚਿਆਂ ਨੂੰ ਮੈਂ ਬਿਮਾਰੀਆਂ ਲੱਗੀਆਂ ਦੇਖੀਆਂ ਵੈ
ਹਮ
ਹਾਂਜੀ ਮੈਮ
ਸਹੀ ਗੱਲ ਏ ਛੋਟੇ ਛੋਟੇ ਬੱਚੇ ਇੰਨੇ ਬਿਮਾਰ